ਹੈਲੋ।
ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਔਰ ਕੀ ਹਾਲ ਚਾਲ?
ਬਸ ਜੀ ਵਧੀਆ, ਤੁਸੀਂ ਸੁਣਾਓ?
ਹਾਂ ਅਸੀਂ ਠੀਕ ਹੈਗੇ ਆ। ਹੋਰ ਕੀ ਕਰਦੇ ਬਏ ਅਸੀਂ? ਵਿਹਲੇ?
ਸ। ਹਾਂਜੀ, ਬਸ ਲੇਟੇ ਈ ਹੋਏ ਸੀ।
ਹਾਂ, ਏਹ ਥੋੜਾ ਈ ਟਾਈਮ ਹੁੰਦਾ ਵੇ। ਇੱਚ ਟੈਮ ਥੋੜਾ ਈ ਹੁੰਦਾ ਹੈ, ਕਿ ਵੇਹਲੇ ਬੰਦਾ, ਅਸੀਂ ਹੋ ਸਕਦੀਆਂ ਵਾ ਘਰ ਦੀਆਂ ਜਨਾਨੀਆਂ। ਨਹੀਂ ਤਾਂ ਸਾਰਾ ਦਿਨ, ਰਸੋਈ ਚ ਈ ਖਪਣਾ ਏ, ਹੁਣ ਵੈਸੇ ਰਾਤ ਦੀ ਤਿਆਰੀ ਵੀ ਹੋਣ ਲੱਗ ਦੀ ਹੋਣੀ ਏ ਤੇ ਡਿਨਰ ਦੀ
ਬਸ ਹੁਣ ਤਾਲ ਹਾਂ, ਲੇਟ ਤੇ ਨਈ ਹੁਣ ਸਵ ਨੇ ਸਵ ਨੂੰ ਹੁਣ ਆਪਣੇ-ਆਪਣੇ ਸਾਬ ਨਾਲ ਚਾਈਦੀ ਹੁੰਦੀ ਏ, ਸੇਮ ਟਾਈਮ ਤੇ, ਕਿਸੇ ਦਾ ਵੀ ਨੀ ਏ ਰੋ ਰੋਟੀ ਖਾਣ ਦਾ ਸਬਦਾ ਵੱਖਰਾ-ਵੱਖਰਾ ਟਾਈਮ ਏ।
ਸਾਡੇ ਘਰ ਵੀ ਏਈ ਸਾਬ ਕਿਤਾਬ ਏ। ਰਾਤੀ ਤੇ ਬੱਚੇ, ਰਾਤੀ ਕਾਰ ਨੂੰ ਰੋਟੀ ਖਾਂਦੇ ਈ ਨਈ ਏ। ਯਾਰਾਂ ਦੋਸਤ ਨੂ ਚਲੇ ਗਏ ਆ ਕਦੀ-ਕਦੀ ਕੁਛ ਖਾਣ ਚਲੇ ਗਏ ਆ ਕਦੀ, ਫਿਰ ਕਾਰ, ਫਿਰ ਕਦੀ ਜੇ ਜਾਣਾ ਨੀ ਨਾ ਜੇ ਕਾਰ ਜੇ ਜਾਣਾ ਨੀ ਏ, ਤੇ ਕਾਰ ਈ ਮੰਗਾ ਲੈਣਾ ਏ ਜੀ ਔਨਲਾਈਨ ਈ, ਜੋਮੇ
ਬਸ ਔਨਲਾਈਨ ਤੇ ਹਾਂ, ਔਨਲਾਈਨ ਤੇ ਆਂਦੀ ਰੇਂਦੀਆਂ ਏ ਚੀਜ਼ਾਂ।
ਵੀ ਲੇ ਗਈ, ਹਾਂ ਏਹ ਤੇ ਹੈ ਈ ਐ। ਮੈਂ ਕੇਹ ਰਈ ਸਾਂ, ਕਿ ਮੈਂ ਮੈਂ ਆਪਣੀ ਨਾ, ਫਰੈਂਡ ਦੇ ਕਾਰ ਜਾਣਾ ਹੈਗਾ ਸੀ, ਮੈਨੂੰ ਬੜੀ ਚਿਰ ਦੀ ਬੁਲਾ ਰਈ ਉਹ। ਤੇ ਮੈਂ ਸੋਚ ਰਈ ਆ ਮੇ ਖਾਲੀ ਹਾਥ ਜਾਣਾ ਨਾ, ਮੈਨੂੰ ਚੰਗਾ ਨੀ ਲੱਗਦਾ ਬੇਆ, ਮੈਂ ਕੇਆ ਤੁਹਾਡੇ ਤੋਂ ਪੁੱਛਾ। ਮੈਂ ਔਰ ਸਤੇ ਕੀ, ਕੀ ਲੈ ਕੇ ਜਾ ਸਕਦੀ ਆ? ਕਿ ਉਹਨੂੰ ਅੱਛਾ ਲੱਗੇ। ਹਾਂ, ਮੇਰੀ ਫਰੇਂਡ ਨਈ ਗਈ ਤੇ ਅੱਗੇ ਵੀ ਸੀ। ਅੱਗੇ ਮੈਂ ਗਈ ਸੀ ਨਾ, ਮੈਂ ਖਾਲੀ ਹਾਥ ਚਲੀ ਗਈ ਸੀ, ਮੈਨੂੰ ਬੜਾ ਗੰਦਾ ਲੱਗੇਆ, ਬੜਾ ਬੁਰਾ ਲੱਗਿਆ। ਸਗੋਂ, ਮੈਂ ਗਈ ਉਹਦੇ ਕਾਰ ਤੇ ਔਨੇ ਮੈਨੂੰ, ਇੱਕ ਨੇ ਮਤਲਬ ਅਸੀਂ ਦੋ, ਤਿੰਨ ਸੇਲੀਆਂ ਨਾ ਕੱਠੀਆਂ ਹੋ ਗਈਆਂ। ਮਤਲਬ ਸੇਮ ਜਗ੍ਹਾ ਤੇ, ਏ ਰਹਿੰਦੀਆਂ ਨੇ ਉਹ ਦੂਸਰੀ ਜਗ੍ਹਾ ਤੇ ਰੇਂਦੀ ਏ, ਉਹ ਵੀ ਔਥੇ ਆ ਗਈ। ਉਹ ਹੋ ਔ ਲੈ ਕੇ, ਔਣ ਏਕ ਨੇ ਮੈਨੂੰ ਬੈਡਸ਼ੀਟ ਦਿੱਤੀ ਗਿਫਟੀ ਇੱਚ। ਤੇ ਦੂਸਰੀ ਨੇ ਮੈਨੂੰ, ਅਹ ਪਰਫਿਊਮ ਦਿੱਤਾ। ਉਹ ਨਾ ਬਾਹਰ ਗਈ ਸੀ। ਕੈਨੇਡਾ ਗਈ ਹੋਈ ਸੀ, ਔਥੋਂ ਮੇਰੇ ਵਾਸਤੇ ਪਰਫਿਊਮ ਵੀ ਲੈ ਕੇ ਆਈ, ਲਿਪਸਟਿਕ ਲੈ ਕੇ ਆਈ, ਔਰ ਮੈਂ ਦੇਖੋ ਖਾ ਖਾਲੀ ਹਾਥ ਚਲੇ ਗਈ, ਮੈਨੂੰ ਬੜਾ ਈ ਉਹ, ਸ਼ਰਮ ਜੀ ਮਹਿਸੂਸ ਹੋਈ। ਹੈਂ, ਮੈਂ ਤੇ ਮੈਂ ਕੇਆ, ਏਹਨਾਂ ਨੂੰ ਪਤਾ ਔਥੇ ਹੋਇਆ ਕੀ ਸੀ? ਮੇਰੀ ਨਾ ਇੱਕੋ ਦਮ ਵੀ, ਬਾਏ ਚਾਂਸ ਈ ਨਾ ਸਲਾਹ ਬਣ ਹੁੰਦੀ ਏ ਉਹਨਾਂ ਨੂੰ ਮਿਲਣ ਦੀ। ਪਰ ਜੈਸੇ ਪੇਹਲੇ ਪ੍ਰੀ ਪਲੈਨਿੰਗ ਹੋਏ, ਤੇ ਬੰਦਾ ਵੇਖਦਾ ਈ ਐ ਨਾ, ਵੀ ਚਲੋ ਆਪਣੇ ਸ਼ਹਿਰ ਦੀ ਕੋਈ ਚੀਜ਼ ਐ, ਜਿਹੜੀ ਫੇਮਸ ਹੁੰਦੀ ਐ, ਉਹ ਲੈ ਜਾਂਦਾ ਜਾਂ, ਕੁਛ ਲੈ ਜਾਂਦਾ। ਤੇ ਮੇਰੀ ਇੱਕੋਦਮ ਈ ਸਲਾਹ ਬਣੀ, ਔਰ ਮੈਂ ਐਕਸਾਈਟ ਏਨੀ ਸਲੀਆਂ ਨੂੰ ਮਿਲਣ ਚੱਲੀ ਆਂ। ਨਈ ਤੇ ਏਹ ਉਮਰ ਚ ਆ ਕੇ, ਸੇਲੀਆਂ ਕਿੱਥੇ ਮਿਲਦੀ
ਨਾ, ਇਸੇ ਉਮਰ ਇੱਚ ਤੇ ਕਿਸੇ ਨੂੰ ਵੀ ਨਈ ਮਿਲਦੀਆਂ। ਤੇ ਤੁਸੀਂ ਜਾ ਈ ਰਏ ਔ ਤੇ ਉਹਦੇ ਵਾਸਤੇ ਕੋਈ ਵਧੀਆ ਜੀ, ਤੁਸੀਂ ਯਾ ਤੇ ਔ ਔਹਦਾ ਵਯਾ ਵਿਊ ਹੋਇਆ ਹੋਏਗਾ? ਹਾਂ, ਹਾਂ ਤੇ ਤੁਸੀਂ ਇੱਕ ਕੋਈ ਹੇਮ ਪਰ ਬਣਵਾ ਲੋ, ਹੈਮਪਰ, ਇੱਕ ਤੁਸੀਂ ਅਹ ਸਮਾਨ ਬੈਡਸ਼ੀਟ ਵਗੈਰਾ ਰ ਖਵਾਕੇ ਸੂਟ ਰਖਵਾ ਲੈਣਾ। ਕੋਈ ਹੈਂਪਰ ਬਣਵਾ ਲੋ, ਆਪਣੇ ਹਿਸਾਬ ਦਾ ਉਹਦਾ ਯਾਂ, ਫਿਰ ਉਹ ਬਣਵਾ ਲੋ, ਕੋਈ ਬੁੱਕੇ ਬਣਵਾ ਲੋ, ਉਹਦੇ ਵਿੱਚ ਤੁਸੀ ਮੇਕਅਪ ਦਾ ਸਮਾਨ ਕਰਵਾ ਲੋ।
ਹਾਂ। ਵੈਸੇ, ਉਹਨੂੰ ਹੈਗਾ, ਪਰਸਾਂ ਦਾ ਬੜਾ ਸ਼ੌਂਕ ਏ।
ਹਾਂ, ਤੇ, ਤੁਸੀਂ ਉਹਨੂੰ ਪਰਸ ਦੇ ਸਕਦੇ ਹੋ। ਨਹੀਂ-ਨਹੀਂ, ਚੱਪਲ ਤੇ, ਹਾਂ, ਚੱ ਪਲ, ਸ਼ੂਜ ਨਹੀਂ ਗਿਫਟ ਕਰਨੇ ਚਾਹੀਦੇ। ਪਰਫਿਉਮ ਵੀ, ਵੈਸੇ, ਹਾਂ। ਪਰਫਿਊਮ ਵੀ, ਨਹੀਂ, ਗਿਫਟ ਕਰੀ ਦੀ ਹੁੰਦੀ।
ਉਹਨੇ ਤੇ ਦਿੱਤੀ ਸੀ। ਮੈਨੂੰ, ਪਰ ਮੈਨੂੰ, ਚਲੋ ਤੁਸੀਂ ਕਹਿ ਤਾ, ਤੇ ਮੈਂ ਉਹ ਡਰੋਪ ਕਰ ਦਿੰਨੀ ਆ, ਯਾਂ, ਫੇਰ ਸਾਡੇ ਸ਼ਹਿਰ'ਚ, ਨਾ ਪਿੱਤ ਆਪਣਾ ਉਹ ਹੈਗਾ, ਚੀਜ਼ਾਂ ਡੈਕੋਰੇਸ਼ਨ ਦੀਆਂ ਉਹ ਦੇ ਸਕਨੇ ਆਂ? ਅੱਛਾ, ਲੱਗੇਗਾ। ਉਹ ਕੋਈ ਬੁਰਾ ਤਾਂ, ਨੀ ਚੀਜ਼ ਲੱਗੇਗੀ?
ਉਹ ਤੇ, ਬਹੁਤ ਅੱਛਾ ਲੱਗੇਗਾ। ਉਸ ਲੋਕੀ ਡੈਕੋਰੇਟਿਵ ਆਈ ਟਮ ਪਸੰਦ ਕਰਦੇ ਨੇ।
ਮੈਂ, ਆ, ਸੋਚ ਰਹੀ ਆਂ। ਲਵਾਂ ਜਾਂ, ਕੋਈ ਤੁਸੀਂ ਮੇਰੇ ਨਾਲ ਚੱਲਣਾ, ਬਜ਼ਾਰ ਕਿਸੇ ਦਿਨ।
ਹਾਂ, ਮੈਂ, ਚੱਲਾਂ ਹਾਂ, ਮੈਨੂੰ ਤੇ ਪਤਾ ਵੀ ਨਹੀਂ ''ਮੈਂ, ਤੇ ਲਿਆਂਦੀ ਰਹਿੰਨੀ ਏ, ਸਮਾਨ ਸਾਰਾ
ਹਾਂ, ਮੇਰੇ ਖਿਆਲ! ਤੁਹਾਡੇ, ਤੁਹਾਡੇ ਪਾਪਾ ਨੂੰ ਵੀ
ਹਾਂਜੀ-ਹਾਂਜੀ- ਹਾਂਜੀ- ਹਾਂਜੀ! ਤੇ, ਮੰਨ ਤੇ ਸ਼ੋਪਸ ਵੀ ਪ ਤਾਂ ਹੈਗੀ ਆ, ਮੈਂ, ਤੇ ਚੱਲ ਆਵਾਂਗੀ ਤੁਹਾਡੇ ਨਾਲ, ਮੈਂ, ਵੀ ਲੈਵਾਂਗੀ ਮੈਂ, ਤੇ ਸਗੋਂ ਲਿਆਂਦੀ ਰਹਿੰਨੀ ਆ, ਥੋੜ ਥੋੜੇ ਟਾਇਮ ਬਾਅਦ ਛੋ- ਛੋਟੇ ਨਾ ਖਿਲੋਣੇ ਮਿਲਦੇ ਨੇ। ਬੜੇ ਸੋਹਣੇ ਲੱਗਦੇ ਨੇ, ਹਾਂ, ਤੁਸੀਂ ਕਦੀ ਘਰ ਆਣਾ ਮੇਰੇ, ਤੁਸੀਂ ਦੇਖਣਾ ਮੇਰੇ ਸਾਰੇ ਸ਼ੈਲਫ ਵਿਚ ਅ ਸਟੈਂਡ ਇੱਚ ਕਿੰਨਾ ਸਮਾਨ ਲਾਇਆ ਹੋਇਆ। ਮੈਂ ਸਭ ਡੈਕੋਰੇਸ਼ਨ ਦਾ, ਮੰਨੂੰ ਵਧੀਆ ਲੱਗਦੀਆਂ ਚੀਜ਼ਾਂ ਨਾ, ਛੋਟੀ-ਛੋਟੀ, ਔਰ ਪਈਆਂ ਹੋਈਆਂ, ਸੋਹਨੀਆ ਲੱਗਦੀਆਂ
ਐਸੀ ਕਿਹੜੀ ਚੀਜ਼ ਦਵਾਂ? ਕੀ, ਜਿਹੜੀ ਵੀ ਉਹਨੂੰ ਪਸੰਦ ਵੀ, ਆ ਜਾਏ । ਉਹ ਪਸੰਦ ਵੀ ਆ ਜਾਏਗੀ, ਐਸੀ ਚੀਜ਼ਾਂ ਤੇ ਹੋਣਗੀਆਂ ਨਾ, ਹਾਂ ।
ਤੁਸੀਂ ਬਹੁਤ ਛੋਹਣਾ ਸੋਚ, ਬਹੁਤ ਵਧੀਆ ਸੋਚਿਆ, ਠੀਕ ਸੋਚਿਆ। ਬਹੁਤ ਅ ਗਿਫਟ ਆਈਟਮਸ ਹੁੰਦੀਆਂ ਨੇ, ਤੇ, ਹਾਂਜੀ ਜੇ, ਤੁਸੀਂ ਦੇ ਸਕਦੇ ਹੋ। ਹਾਂਜੀ, ਤੁਸੀਂ ਦੇ ਸਕਦੇ।
ਮੇਰੀਆਂ ''ਮੈਂ ਦੋਨਾਂ ਵਾਸਤੇ ਦੇਖ ਲਾਂਗੀ, ਅਲੱਗ-ਅਲੱਗ ਚੀਜ਼ਾਂ ਕੋਈ ਹੋ ਜਾਣਾ। ਡੈਕੋਰੇਟਿਵ ਚੀਜ਼ ਹੋ ਜਾਣ, ਕਿਹੜੇ ਅੱਛੇ ਲੱਗਣ ਐੱ, ਚੰਗਾ ਨੀ, ਨਾ ਲੱਗਦਾ ਹੋਇਆ। ਖਾਲੀ ਫੇਰ, ਮੈਂ, ਮੈਨੂੰ ਸ਼ਰਮ ਇੰਨੀ ਆਈ ਫੇਰ, ਮੈਂ, ਕਿਹਾ ਚਲੋ, ਇਹਨਾਂ ਨੇ ਗਿਫਟ ਦਿੱ ਤਾਂ, ਮੈਂ, ਤੇ ਉਹਨਾਂ ਨੂੰ ਸਾਫ਼ ਮੂੰਹ ਤੇ ਕਹਿਤਾ ''ਮੈਂ ਕਿਹਾ ਦੇਖੋ ਮੇਰਾ ਤੇ ਬਣਿਆ ਸੀ, ਵੀ ਪਲੈਨ ਇੱਕੋ ਦਮ ਜਲਦੀ-ਜਲਦੀ। ਮੈਂ, ਤੇ ਤੁਹਾਡੇ ਵਾਸਤੇ ਕੁਛ ਲਿਆਈ ਨੀ। ਸਗੋਂ ਮੈਨੂੰ, ਉਹਨੇ ਗਾਲਾਂ ਕੱਟਣ ਲੱਗਗੀਆਂ, ਕਹਿੰਦੀ ਛੱਡ ਪਰਾਂ, ਤੇਰੇ ਆਸਤੇ, ਸੀ ਕਹਿੰਦੀ ਸਾਨੂੰ, ਤੂੰ ਮਿਲਣ ਆਨੀ ਏ, ਇਸ ਤੋ ਵੱਡਾ ਕੋਈ, ਸਾਨੂੰ ਗਿਫਟ ਚਾਹੀਦਾ ਹੀ ਨਹੀਂ ਏ। ਕਹਿੰਦੇ ਗਿਫਟ ਤੇ ਥੋੜ੍ਹੀ ਅਸੀ ਸਾਨੂੰ ਭੁੱਕ ਪੈਂਦੀ ਹੈ ਯਾਂ, ਉਹ ਕਦੀ ਲੈ, ਤੂੰ, ਆ ਗਈਂ ਏ, ਹਾਂ।
ਲੱਗਦਾ ਨਾ
ਬਸ, ਓਹੀ, ਹਾਂ! ਤੇ, ਮੈਂ ਕਿਹਾ ਹੁਣ ਚਲੋ, ''ਮੈਂ ਕਿਹਾ ਚਲੋ, ਹੁਣ, ਮੈਂ ਜਦੋਂ ਵੀ ਮਿਲਾਂਗੀ ਤੇ, ਤੁਹਾਨੂੰ ਮੈਂ, ਨਾ ਆਪਣੇ ਸ਼ਹਿਰ ਦੀ ਨਾ ਜਿਹੜੀ ਫੇਮਸ ਚੀਜ਼ਾਂ ਨੇ, ਨਾ ਕਦੇ, ਚੋਂ ਦੇਖਾਂਗੀ ਕੁਛ ਲਿਆ ਦਾਂਗੇ
ਹੋਰ ਵੀ, ਬੜੀ ਸੋਹਣੀ- ਸੋਹਣੀ ਡੈਕੋਰੇਟਿਵ ਆਈਟਮ ਮਿਲਦੇ। ਤੁਸੀਂ ਅ ਜਿਵੇਂ, ਮੈਂ ਕਹਿੰਨੀ ਪਈ ਆ, ਨਾ, ਤੁਸੀਂ ਬੁਕੇੇ ਬਣਵਾ ਲੈਣਾ। ਮੇਕਅਪ ਦਾ ਨਾ, ਸਾਰਾ ਸਮਾਨ ਥੋੜਾ-ਥੋੜਾ, ਅ ਬਹੁਤ ਸੋਹਣੇ, ਸੋਹਣੇ ਬੁ ਪੇ ਬਣਨ ਲੱਗ ਗਏ ਨੇ ਅੱਜ ਕਲ ਤੇ ਬਹੁਤ ਪਿਆਰੀ ਪੈਕਿੰਗ ਹੋਣ ਲੱਗ ਗਏ ।
ਸਮਾਨ ਦਾ ਪਤਾ ਭੈਣ ਜੀ ਕੀ ਗੱਲ ਏ ਕਿਸੇ ਨੇ ਨਾ ਆਪਣੀ ਆਪਣੀ ਸਭੀ ਨਾ ਬਰਾਂਡ ਹੁੰਦੀ ਹੈ । ਕੀ ਆਹ ਕੌਣ ਕਿਹੜੀ ਬ੍ਰਾਂਡ ਦਾ ਲਗਾਉਂਦਾ ਹੈ ਹੁਣ ਮੈਂ ਉਹਨੂੰ ਪੁੱਛਾਂ ਫੇਰ ਉਹ, ਨਾ ਹੀ ਲੋੜ ਜਾਂ ਕੁਛ ਆਨਾ ਕਾਨੀ ਕਰੇ ਉਹ ਵੀ ਚੰਗਾ ਨੀ ਲੱਗੇਗਾ ਨਾ ਫਿਰ, ਤੇ ਮੈਂ ਐਸੀਂ ਸੋਚਦੀ ਹਾਂ ਕਿ ਆਪਣੇ ਤਰਫੋਂ ਹੀ ਲੈ ਕੇ ਜਾਵਾਂ, ਕਿ ਉਹਨਾਂ ਨੂੰ ਕੁਛ ਪੁੱਛਣਾ ਨਾ ਪਏਗਾ। । ਇਹ ਮੈਨੂੰ ਸਹੀ ਲੱਗ ਰਿਹਾ ਵੀ ਕੀ ਜਿਵੇਂ ਪਿੱਤਲ ਦੇ ਤੁਹਾਡੇ ਨਾ ਡੈਕੋਰੇਟਿ ਸੁ ਹੁੰਦੇ ਨੇ ਛੋਟੇ ਛੋਟੇ
ਠੀਕ ਹੈਗਾ ਹਾਂਜੀ ਇਹੱਥ ਠੀਕ ਹੈ ਇਹ ਤੇ ਤੁਸੀਂ ਬਹੁਤ ਸਹਣ ਵਧੀਆ ਸੋਚਿਆ, ਇਹ ਤੇ ਬਹੁਤ ਵਧੀਆ ਚੀਜ਼ ਹੈਗੀ ।
ਯ ਮੈਂ ਇੱਕੋ ਮੈਂ ਦੇਖਿਆ ਸੀ ਟੀਵੀ ਚ ਵੀ ਦੇਖਦੀ ਆਂ ਜਾਂ ਵੈਸੇ ਵੀ ਮੈਂ ਨਾ ਕਿਸੇ ਕੋਲ ਦੇਖਿਆ ਸੀ ਤੁਹਾਡੇ ਸ਼ਹਿਰ ਚ ਆ ਕੇ ਦੇਖ ਸੀ ਇੱਕ ਮੀਰਨ ਬਣਿਆ ਹੋਇਆ ਸੀ ਬੜਾ ਵੱਡਾ ਮਤਲਬ ਰਾਂਊਡ ਸ਼ੇਪ ਵਿੱਚ ਮੀਰਨ, ਉਦੇਵਾਰ ਪਿੱਤਲ ਦਾ ਉਹ ਹੈਦਾ ਸੀ ।
ਹਾਂ ਅੱਛਾ, ਹਾਂ ਮੇਰੇ ਘਰ ਵੀ ਲੱਗਿਆ ਹੋਇਆ ਤੁਸੀਂ ਦੇਖਿਆ ਹੋਏਗਾ ।
ਹਾਂ ਸ਼ਾਇਦ ਤੁਹਾਡੇ ਘਰ ਹੀ ਦੇਖਿਆ ਮੈਂ।
ਹਾਂ -ਹਾਂ ਉਹਦੇ ਵਿੱਚ ਤੇ ਸਾਰੀ ਸ਼ੇਪਸ ਆਉਂਦੀ ਹੈ ਨਾਲ ਸਾਈਡ ਵਿਚ ਡੈਕੋਰੇਸ਼ਨ ਹੋਈ ਹੁੰ ਦੀ ਬਹੁਤ ਸੋਹਣੀ ਫਰੇਮ ਲੱਗੇ ਹੁੰਦੇ ਨੇ । ਅਲੱਗ -ਅਲੱਗ ਕਲਰ ਕਰਵਾ ਸਕਦੇ ਆ ਉਹਦੇ ਤੇ।
ਉਹ ਮੈਨੂੰ ਬੜਾ ਪਸੰਦ ਆਇਆ ਸੀ। ਮੈਂ ਖਰੇ ਤੁਾਡਿਆਂ ਹੀ ਵੇਖਿਆ ਸੀ। ਮੈਂ ਸਭ ਕਹਿੰਦੀ ਰਹਿੰਦੀ ਉਹਣੇ ਬੱਚਿਆਂ ਨੂੰ ਵੀ ਆਪਣੇ ਹਸਬੈਂਡ ਨੂੰ ਵੀ ਮੈਨੂੰ ਉਵੇਂ ਦਾ ਸ਼ੀਸ਼ਾ ਲਿਆ ਦੋ ਮੈਨੂੰ। ਬਹੁਤ ਸੋਹਣਾ ਲੱਗਦਾ ਪਿਆ ਤੇ ਪਰ ਕਿਸੇ ਕੋਲ ਟਾਈਮ ਹੀ ਨਹੀਂ ਹੈ ਜੀ ਮੈਂ ਤੁਹਾਨੂੰ ਸਈ ਦੱਸਾਂ, ਆਪਣੇ ਘਰ ਵਾਸਤੇ ਤਾਂ ਕਿਸੇ ਕੋਲ ਟਾਈਮ ਹੀ ਨਹੀਂ ਹੈਗਾ।
ਟਾਈਮ ਤੇ ਹੁੰਦਾ ਹੀ ਨਹੀਂ। ਟਾਈਮ ਤੇ ਕਿਸੇ ਕੋਲ ਵੀ ਨਹੀਂ ਹੁੰਦਾ ਦੇਖੋ। ਤੁਸੀਂ ਮੇਰੇ ਨਾਲ ਚੱਲਣਾ ਮੈਨੂੰ ਤੇ ਪਤਾ ਵੀ ਨੇ ਸ਼ੋਪਸ ਮੈਨੂੰ ਪਤਾ ਨੇ ਸ਼ੋਪ। ਲਿਆਂਦੀ ਰਹਿੰਨੀ ਹਾਂ ਮੈਂ ਤੇ ਦੱਸਦਾਂਗੀ ਤੁਹਾਨੂੰ।
ਉਹਨਾਂ ਵਾਸਤੇ ਵੀ ਲਵਾਂਗੀ ਤੇ ਮੈਂ ਉਹ ਮਿਰਰ ਵੀ ਜ਼ਰੂਰ ਲੈਣਾ ਵ ਮੈਂ ਨਾ ਮੇਰੇ ਘਰ ਮੈਂ। ਲਗਾਣਾ ਵੀ ਹੈਗਾ ਵੈ। ਇੱਕ ਉਹ ਨਾ ਸ਼ਕ ਦੀ ਜਗ੍ਹਾ ਹੈਗੀ ਏ। ਹਾਂ। ਔਰ ਸਿੰਕ ਵਾਲੀ ਜਗ੍ਹਾ ਅਸੀਂ ਬਣਵਾਈ ਜੀ। ਮੇਰਾ ਮਕਾਨ ਥੋੜਾ ਜਿਹਾ ਤਾਂ ਨਵਾਂ ਬਣਵਾਇਆ ਨਾ। ਤੇ ਓ ਫੇ ਵਾਸ਼ ਬੇਸਨ ਵਗੈਰਾ ਦੀ ਥੋੜੀ ਜਿਹੀ ਜਗਾ ਅਲਗ ਰੱਖੀ ਹੋਈ ਹੈ । ਉਥੇ ਵੱਡਾ ਵਾਲਾ ਮਿਰਰ ਵੀ ਨਾ ਅੱਛਾ ਲੱਗਦਾ, ਤੇ ਮੈਨੂੰ ਮੇਰੇ ਮਨ ਚ ਨਾ ਦਿਮਾਗ । ਹਜੇ ਤੱਕ ਉਹੀ ਵਾਲਾ ਆਉਂਦਾ ਰਹਿੰਦਾ ਕਿ ਉਵੇਂ ਦਾ
ਹਾਂ ਹਾਂ, ਵਿਹੜੇ ਚ ਤੇ ਬਹੁਤ ਸੋਹਣਾ ਲੱਗਦਾ ਐਵੇਂ ਦਾ ਮਿਰਰ ਲੱਗਿਆ ਹੋਆ ਨਾ।
ਤੇ ਮੈਨੂੰ ਮਿਲ ਗਿਆ ਨਾ ਉਸ ਦਿਨ ਵੀ ਜੇ ਜੋ ਸ਼ੋਪਿੰਗ
ਮਿਲ ਜਾਏਗਾ ਉਹ ਤੇ ਹਰ ਟਾਈਮ ਰਹਿੰਦਾ। ਨੇ ਹਾਂਜੀ। ਉਹ ਤੇ ਹਰ ਟਾਈਮ ਰਹਿੰਦੇ ਨੇ, ਹਾਂਜੀ ਤੇ ਆਪਣੇ ਤੁਸੀਂ ਔਡਰ ਤੇ ਵੀ ਬਣਵਾ ਸਕਦੇ ਔ। ਕੋਈ ਤੁਹਾਨੂੰ ਆਪਣਾ ਹਿਸਾਬ ਜਿਵੇਂ ਨਹੀਂ ਪਿਆ ਹੋਇਆ ਤੇ। ਖਿਆ ਤੁਹਾਨੂੰ ਤੇ ਤੁਸੀਂ ਉਹਨਾ ਨੂੰ ਡਰ ਤੇ ਵੀ ਦੇ ਸਕਦੇ ਹੋ ਕਿ ਹਾਂ ਐਵੇਂ ਦਾ ਬਣਵਾਨਾ ਹੈ ਉਹ ਬਣਾ ਦਿੰਦੇ ਨੇ ਮੈਂ ਵੀ ਔਡਰ ਤੇ ਬਣਵਾਇਆ ਸੀ ਆਪਣਾ ਕਿਉਂਕਿ ਇਹ ਕਾਫ਼ੀ ਵੱਡਾ ਲੱਗਾ ਹੋਇਆ ਨਾ।
ਹਾਂਜੀ, ਹਾਂਜੀ। ਵੱਡਾ ਹੀ ਸੋਹਣਾ ਲੱਗਦਾ ਪਿਆ ਵੈ ਉਹ ਲੱਗਾ ਪਿਆ ਨਾ ਜਿਹੜਾ ਤੁਹਾਡਾ।
ਹਾਂ, ਫੇਰ ਜਿੰਨਾ ਵੱਡਾ ਹੋਏਗਾ। ਫੇਰ ਓਨਾ ਵੱਡਾ ਫਰੇਮ ਵੀ, ਫੇਰ ਓਨਾ ਹੀ ਵੱਡਾ ਬਣਦਾ ਹੈਨਾ।
ਹਾਂ।
ਫੇਰ ਉਹਦੇ ਤੇ ਮੈਂ ਕਲਰ ਵੀ ਆਪਣੇ ਹਿਸਾਬ ਦਾ ਕਰਵਾਇਆ ਸੀ।
ਫੇਰ ਮੈਤੋਂ ਨਾ ਹੋਇਆ ਤੇ ਤੁਸੀਂ ਸਾਡੇ ਨਾਲ ਹੀ ਜਾ ਕੇ ਫੇਰ ਔਡਰ ਕਰਵਾ ਲਾਂਗੇ ਫੇਰ ਉਹ ਫੇਰ ਵਣ ਜੇਗਾ। ਤੇ ਫੇਰ ਤੁਸੀਂ ਗੈਸ ਦੇ ਬਾਰ ਛੱਡ ਆਏਜੇ। ਮੈਂ ਲੈ ਜਾਂਗੀ ਪਰ ਉਹਨਾਂ ਦਾ ਵਾਸਤੇ ਜੈ ਤੇ ਮੈਂ ਲੈ ਹੀ ਜਾਵਾਂਗੀ ਹੈਂਡ ਟੂ ਹੈਂਡ ਹੀ ਲੈਣਾ ਜਿਹੜਾ ਵੀ ਪਸੰਦ ਆਏਗਾ। ਕਿਉਂਕਿ ਮੈਂ ਦੋ ਚਾਰ ਦਿਨਾਂ ਚ ਨਾ ਸਲਾਹ ਬਣਾ ਰਹੀ ਆ ਉਹਨਾਂ ਕੋਲ ਜਾਣ ਦੀ।
ਅੱਛਾ, ਅੱਛਾ ਜਾਣਾ ਹੋਏਗਾ ਤੁਸੀਂ। ਹਾਂ ਕੋਈ ਨੀ। ਤੁਸੀਂ ਆ ਜਾਣਾ।
ਹਾਂ, ਸੂਟ ਵਗੈਰਾ ਵੀ ਨ ਹੁੰਦਾ ਵੀ ਨੀ ਮੈਨੂੰ ਸੂਟ ਤੇ ਲੈਂਦੇ ਹੀ ਰਹਿੰਦੇ ਆ। ਇਹ ਚੀਜ਼ ਤੇ ਲਾਈਫ ਟਾਈਮ ਰਹੇਗੀ ਨਾ। ਅੱਛੀ ਵੀ ਲੱਗਦੀ ਏ ਘਰ ਚ ਪਈ ਹੋਈ। ਤੇ ਯਾਦ ਵੀ ਤੇ ਜਦੋਂ ਵੇਖੇਗੀ ਮੈਨੂੰ ਯਾਦ ਤੇ ਕਰੇਗੀ ਹਾਂ।
ਸਹੀ ਗੱਲ ਏ ਯੂਜਫੁਲ ਚੀਜ਼ਾਂ ਦੇਣੀ ਚਾਹੀਦੀਆਂ।
ਹਾਂ, ਮੈਂ ਉਹੀ ਕਿਹਾ ਮੈਂ ਚਲੋ ਮੈਂ ਹੁਣ ਵੇਖਦੀ ਹਾਂ ਜਲਦੀ ਤੋਂ ਜਲਦੀ ਪ੍ਰੋਗਰਾਮ ਬਨਾਨੀ ਆ। ਤੇ ਫੇਰ ਸ਼ੋਪਿੰਗ ਕਰ ਤੁਸੀਂ ਫੇਰ ਆਪਣਾ ਟੈਮ ਕੱਡ ਲਿਆ ਜੇ ਥੋੜਾ ਜਿਆ ਮੇਰੇ ਵਾਸਤੇ ਰਲ ਕੇ ਚੱਲਾਂਗੇ।
ਤੇ ਆਪ ਕਹਿੰਦੀ ਪੀਆਂ ਮੈਂ ਵੀ ਬਹੁਤ ਟਾਈਮ ਤੋਂ ਨੀ ਗਈ ਉਸ ਸ਼ੋਪ ਤੇ ਮੇਰਾ ਵੀ ਦਿਲ ਹੈਗਾ ਮੈਂ ਵੀ ਸਮਾਨ ਲੈ ਕੇ ਆਵਾਂ ਤੇ ਮੈਂ ਵੀ ਲੈਵਾਂਗੀ ਥੋੜ੍ਹੀ ਬਹੁਤ ਆਈਟਮਾਂ।
ਚਲੋ ਠੀਕ ਏ ਫੇਰ ਹੈ ਹਾਂ ਐਸੀ ਬਾਨੇ ਵੀ ਲਾਾਂਗੇ ਚਲੋ ਗੱਲਾਂ ਬਾਤਾਂ
ਹਾਂ। ਆ ਉਹ ਬਿਲਕੁਲ ਬਿਲਕੁਲ ਆ ਜਾਣਾ ਤੁਸੀਂ । ਹਾਂਜੀ ਹਾਂਜੀ ਸਭ ਵਧੀਆ ਚਲੋ ਜੀ ਠੀਕ ਹੈ। ਸਤਿ ਸ਼੍ਰੀ ਠੀਕ ਹੈ।